ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਹਾਂਜੀ ਹਾਂਜੀ ਮੈਂ ਵੀ ਵਧੀਆ, ਰੋਟੀ ਵਗੈਰਾ ਹੋ ਗਈ?
ਹਾਂਜੀ, ਹੋ ਗਈ ਜੀ।
ਸਹੀ ਏ ਹੋਰ ਤੁਸੀਂ ਦੇਖਿਓ ਨਾ, ਗਰਮੀ ਕਿਤਨੀ ਜ਼ਿਆਦਾ ਪੈ ਰਹੀ ਏ। ਨੇਚਰ ਕਿਤਨਾ ਜ਼ਿਆਦਾ ਹੋ ਰਿਹਾ ਕਦੀ ਗਰਮੀ ਜ਼ਿਆਦਾ ਹੋ ਜਾਂਦੀ ਏ। ਤੇ ਕਦੀ ਬਾਰਿਸ਼ ਜਿਆਦਾ ਹੋ ਜਾਂਦੀ ਏ।
ਹਾਂਜੀ ਹਾਂਜੀ, ਅੱਜ ਤਾਂ ਬਹੁਤ ਜ਼ਿਆਦਾ ਗਰਮੀ ਸੀ। ਕੁਛ ਕਹਿ ਨੀ ਸਕਦੇ। ਉਹ ਜਿਹੜੇ ਚ ਅੱਜ ਜਾ ਰੱਖੇ ਸੀ।
ਹੂੰ ਹੂੰ ਹੂੰ
ਓਧਰ ਦੇ ਇੰਨੀ ਧੂਲ ਮਤਲਬ, ਖ਼ਰਾਬ ਏਰੀਆ ਸੀ ਕੁਛ ਕਹਿ ਨੀ ਸਕਦੇ।
ਬਿਲਕੁਲ ਬਿਲਕੁਲ। ਬਹੁਤ ਜ਼ਿਆਦਾ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਤੁਸੀਂ ਦੇਖਿਆ ਹੋਏਗਾ ਨਾ। ਕਦੀ ਬਾਰਿਸ਼ ਜਿਆਦਾ ਹੋ ਜਾਂਦੀ ਏ, ਕਦੇ ਦੇਖੋ ਧੁੱਪ ਜਿਆਦਾ ਹੋ ਜਾਂਦੀ ਹੈ।
ਹਾਂਜੀ ਦੋ ਦਿਨਾਂ ਤੋਂ ਮੌਸਮ ਠੀਕ ਸੀ। ਦੋ ਹੁਣ ਫਿਰ ਖਰਾਬ ਹੋ ਗਿਆ।
ਹੁਣ ਫਿਰ ਖ਼ਰਾਬ ਹੋ ਗਿਆ। ਬਿਲਕੁਲ ਸਾਡੇ ਪਾਸੇ ਦਾ ਇਹੀ ਹਾਲ ਹੈ। ਮੌਸਮ ਅੱਛਾ ਚੱਲਦਾ ਫਿਰ ਖਰਾਬ ਹੋ ਜਾਂਦਾ।
ਹਾਂ, ਬਾਕੀ ਇਹ ਹੈ ਕਿ ਸ਼ਾਮ ਨੂੰ ਥੋੜ੍ਹਾ ਜਿਹਾ ਬੈਟਰ ਹੋ ਜਾਂਦਾ ਪਹਿਲੇ ਤੋਂ
ਹੁਣ ਇਹ ਵੀ ਨਾ ਦੇਖੋ, ਨੇਚਰ ਵੀ ਥੋੜ੍ਹਾ ਐਸਾ ਹੋ ਰਿਹਾ ਕਿ ਪੇੜ ਵਗੈਰਾ ਜੋ ਹੈ ਆਪਣੇ ਸ਼ਹਿਰਾਂ ਵਾਲੇ ਸਾਈਡ ਨਾ ਘੱਟ ਹੋ ਰਹੇ ਨੇ। ਔਰ ਪਿੰਡਾਂ ਵਾਲੇ ਸਾਈਡ ਨਾ ਪੇੜ ਵਗੈਰਾ ਜ਼ਿਆਦਾ ਅੱਛੇ ਨੇ। ਤੇ ਉਹਦਾ ਹੀ ਬੜਾ ਫਰਕ ਪੈਂਦਾ ਇਨਵਾਇਰਮੈਂਟ ਦਾ ਫਰਕ ਹੈ।
ਉਹ ਤੇ ਕਾਫ਼ੀ ਵਧੀਆ ਪੈ ਪੈਂਦਾ ਜੀ, ਜਦੋਂ ਜਾਓ ਨਾ ਉੱਥੇ ਜੈਵੇ ਧੁੱਪ ਚੋ- ਇਕਦਮ ਜਿਵੇਂ ਲਗਾਤਾਰ ਪੇੜ ਲੱਗੇ ਜਾਂਦੇ ਨੇ।
ਹੁੰ-ਹੁੰ-ਹੁੰ-ਹੁੰ
ਬਾਈਕ ਵਗੈਰਾ ਤੇ ਜਾ ਰਹੇ ਹੋ ਤੇ ਬੜੀ ਵਧੀਆ ਹਵਾ ਆਂਦੀ ਹੈ ਹੋਰ ਉਹਨਾਂ ਦੀ ਪ੍ਰੈਕਟਿਸ ਵੀ ਕਾਫ਼ੀ ਅੱਛੀ ਲੱਗਦੀ
ਬਿਲਕੁਲ -ਬਿਲਕੁਲ, ਸਈ ਕਹਿ ਰਏ ਹੋ। ਪੇੜ ਪਿੰਡਾਂ ਵਾਲਾ ਸਾਈਡ ਨਾ ਅਲੱਗ ਹੀ ਨੇਚਰ ਐ। ਪਹਿਲੀ ਗਲ ਤਾਂ ਉਦੇ ਨੇਚਰ ਈ ਇਤਨਾ ਅੱਛਾ ਹੈ ਨਾ ਕਿ ਗਰਮੀ ਉੱਧਰ ਬਹੁਤ ਘੱਟ ਹੋ ਜਾਂਦੀ ਐ ਮਤਲਬ ਕਿਉਂਕਿ ਪੇੜ ਕਾਫ਼ੀ ਜਿਆਦਾ ਨੇ। ਸ਼ਹਿਰਾਂ ਵਾਲਾ ਸਾਈਡ ਤੇ ਪੇੜ ਹੈ ਈ ਨਈ ਔਰ ਗਰਮੀ ਇਤਨੀ ਜਿਆਦਾ ਏ।
ਓਹ ਤੇ ਹੈ ਈ ਐ ਜੀ। ਜਦੋਂ ਆਪਾਂ ਆਪਨੇ ਨਾਨੀ ਵੱਲ ਜਾਈਦੈ, ਗਾਓ ਚ ਉਸ ਟੈਮ ਤੇ ਆਪਾਂ ਖੇਤਾਂ ਚ ਜਾ ਕੇ ਸੋ ਜਾਣਾ। ਬੜਾ ਵਦੀਆ ਲੱਗਦਾ ਓਥੇ ਤਾਂ
ਹਾਂ, ਓਥੇ ਪੇੜ ਵਗੈਰਾ ਜਿਆਦਾ ਨੇ ਨਾ, ਫੇਰ ਦਿੱਕਤ ਨੀ ਹੋਂਦੀ ਇਤਨੀ।
ਹਾਂਜੀ-ਹਾਂਜੀ। ਟਯੂਬੈਲ ਵਗੈਰਾ ਤੇ ਜਾ ਕੇ ਇੰਜੋਏ ਕਰੋ।
ਦੇਖੋ, ਸ਼ਹਿਰਾਂ ਚ ਪੇੜ ਘੱਟ ਨੇ ਉਸ ਕਾਰਨ ਗਰਮੀ ਜ਼ਿਆਦਾ ਹੋ ਜਾਂਦੀ ਐ। ਪੇੜ ਘੱਟ ਨੇ ਤੇ ਹਵਾ ਗਰਮੀ ਉਹਦਾ ਅਸਰ ਪੈਂਦੈ, ਜੇ ਪੇੜ ਜਿਆਦਾ ਹੋਨਗੇ ਤੇ ਫੇਰ ਗਰਮੀ ਘੱਟ ਹੋਏਗੀ।
ਹਾਂਜੀ-ਹਾਂਜੀ। ਬਿਲਕੁਲ ਸਈ ਕਿਆ ਤੁਸੀਂ।
ਬਿਲਕੁਲ ਦੇਖੋ, ਜੋ ਥੋੜੇ ਬਹੁਤ ਪੇੜ ਹੈਗੇ ਨੇ ਓਹ ਵੀ ਕੱਟੇ ਜਾਂਦੇ ਪਏ ਨੇ।
ਹੁੰ ਹੁਨ ਤੇ ਜਿਆਦਾਤਰ ਐਈ ਏ। ਫੈਕਟਰੀਆਂ ਆਪਨਾ ਕੰਮ ਚਲਾਨ ਲਈ ਜਿਆਦਾ ਤੋਂ ਜਿਆਦਾ ਪੇੜ ਕੱਟਦੀਆਂ ਰਹਿੰਦੀਆਂ ਨੇ।
ਬਿਲਕੁਲ, ਫੈਕਟਰੀ ਲਾ ਲੋ, ਕਿਸੇ ਨੇ ਮੋਲ ਬਨਾਨੈ, ਕਿਸੇ ਨੇ ਹੋਟਲ ਬਨਾਨੈ, ਕੁਛ ਵੀ ਬਨਾਨੈ ਤੇ ਓਹ ਲੱਭਦੇ ਐਸੀ ਜਗ੍ਹਾ ਨੇ ਜਿੱਥੇ ਪੇੜ ਓਹਨੂੰ ਕੱਟਨਗੇ ਤੇ ਆਪਨਾ ਕੰਮ ਸਟਾਰਟ ਕਰ ਲੈਨਗੇ।
ਹ ਹਾਂਜੀ, ਓ ਤੇ ਹੈ ਈ ਏ ਜੀ। ਹੁਨ ਐਦਰ ਐਸ ਹੈਡ ਬਨ ਰਿਆ ਸੀਗਾ, ਖਿਜਰਾਬਾਦ ਸੈਡ
ਹਾਂਜੀ-ਹਾਂਜੀ।
ਐਹਨਾਂ ਨੇ ਜੇਹੜਾ ਐਥੇ, ਐਹ ਕੀ ਕਹਿੰਦੇ ਨੇ ਐਨ? ਹਾਈਵੇ ਬਨਾਇਐ
ਅੱਛਾ
ਉਸ ਸੈਡ ਹ ਹਾਈਵੇ ਬਨਿਆ ਨਾ ਸਾਰੇ ਪੇੜ ਵਗੈਰਾ ਜਿੰਨੇ ਵੀ ਸਾਈਡਾਂ ਤੇ ਕੱਟ ਤੇ ਓਹਨਾਂ ਨੇ
ਦੇਖੋ, ਓਹੀ ਨਾ, ਪੇੜ ਕੱਟੇ ਗਏ ਨਾ ਫੇਰ ਅਸੀਂ ਕਹਿੰਦੇ ਗਰਮੀ ਜਿਆਦਾ ਹੋ ਜਾਂਦੀ। ਜਾਂ ਓਹ ਜਿਆਦਾ ਹੋ ਜਾਂਦੈ, ਉਹ ਪੇੜ ਕੱਟੇ ਜਾ ਰਹੇ ਨੇ ਤੇ ਐਸਾ ਹੋ ਰਿਆ, ਨੇਚਰ ਕਰਕੇ ਐਸਾ ਹੋ ਰਿਐ।
ਜਿੰਨੀ ਗੱਡੀਆਂ ਚੱਲਣਗੀਆਂ ਓਨਾ ਪੋਲਿਊਸ਼ਨ ਵਗੈਰਾ
ਬਿਲਕੁਲ, ਪੇੜ ਹੋਂਦੇ ਨੇ ਤੇ ਐਕਚੂਲੀ ਅੱਜ ਹੁੰਦਾ ਕਿ ਤੁਹਾਨੂੰ ਫਰੈਸ਼ ਏਅਰ ਤੇ ਮਿਲਦੀ ਏ। ਤੁਹਾਨੂੰ ਫਰੈਸ਼ ਸਾਹ ਲੈਨ ਲਈ ਸਾਂਸ ਤੇ ਸਈ ਮਿਲਦੀ ਵੀ ਏ। ਕੁੜੁਪਏਲ ਕੱ ਫਿਰ ਐਵੇਂ ਤੇ ਹਵਾ, ਹਵਾ ਜਾਂਦੀ ਏ, ਫਰੈਸ਼ ਏਅਰ ਮਿਲ ਨੀ ਪਾਂਦੀ ਫੇਰ ਦਿੱਕਤ ਹੁੰਦੀ ਐ।
ਹਾਂਜੀ, ਫੇਰ ਬਿਮਾਰੀਆਂ ਫੈਲ
ਫਿਰ ਬਿਮਾਰੀਆਂ ਫੈਲਦੀਆਂ ਨੇ, ਬਿਲਕੁਲ ਸਈ ਗੱਲ ਐ। ਜੋ ਮਾੜੇ ਮੋਟੇ ਪੇੜ ਹੈਗੇ ਨੇ, ਓਹ ਵੀ ਕੱਟੇ ਜਾ ਕੇ। ਆਪਨਾ-ਆਪਨਾ ਕੰਮ ਨਿਕਾਲ ਰਏ ਨੇ। ਹਜੇ ਪਿੱਛੇ ਵੀ ਤੁਸੀਂ ਨਿਊਜ਼ ਸੁਣੀ ਹੋਏਗੀ, ਇੱਕ ਕਿ ਪੇੜ ਕੱਟੇ, ਜੰਗਲ ਕੱਟ ਦੇਣਾ ਸੀ ਕੋਈ ਸਾ ਤੇ ਫਿਰ ਆਮ ਜਨਤਾ ਨੇ ਜਾ ਕੇ ਰੋਕਿਆ ਤੇ ਐਟਲੀਸਟ ਰੁੱਕ ਕੇ ਗਿਆ
ਹਾਂਜੀ-ਹਾਂਜੀ।
ਓਹ ਕਟੇ ਜਾਂਦੇ ਫਿਰ ਸਾਨੂੰ ਫਿਰ ਦਿੱਕਤ ਔਂਦੀ। ਪਲਿਊਸ਼ਨ ਨਾ ਸ਼ਹਿਰਾਂ ਚ ਧਲਿਊਸ਼ਨ ਜ਼ਿਆਦਾ ਹੁੰਦਾ ਐ।
ਸ਼ਹਿਰਾਂ 'ਚ ਲਾ ਲੋ, ਐ ਚੰਡੀਗੜ੍ਹ ਸਾਈਡ ਲਾ ਲੋ, ਦਿੱਲੀ ਲਾ ਲੋ ਸਭ ਤੋਂ ਜਿਆਦਾ ਪਲਿਉਸ਼ਨ ਤੇ ਐ ਸਾਡੀਆਂ ਚ ਹੈਗਾ।
ਬਿਲਕੁਲ, ਜਦੋ ਇੱਕ ਚੀਜ ਦਾ ਪਤੈ ਹੋਰ । ਇਕ ਕਾਰ ਚਾਰ- ਪੰਜ ਬੰਦੇ ਨੇ ਉਹ ਪੰਜੋ ਕੰਮ ਤੇ ਜਾ ਰਹੇ ਨੇ, ਤੇ ਪੰਜਾਂ ਕੋਲ ਅਲੱਗ ਅਲੱਗ ਗੱਡ ਗੱਡੀ ਹੋਏਗੀ ਅਲੱਗ -ਅਲੱਗ ਉਹਦਾ ਪੋਲਿਊਸ਼ਨ, ਫਿਰ ਅਲੱਗ- ਅਲੱਗ ਗੱਡੀਆਂ ਚ ਅਲੱਗ -ਅਲੱਗ ਪੋਲਿਊਸ਼ਨ ਹੋਗਾ ਸਭ ਦਾ ਇਹ ਦਿੱਕਤ ਹੋ ਜਾਂਦੀ ਵੀ ਸ਼ਹਿਰਾਂ 'ਚ ਨਾ ਪੋਲਿਊਸ਼ਨ ਜ਼ਿਆਦਾ ਹੋ ਜਾਂਦਾ ਹ ਹਰ ਇਨਸਾਨ ਕੋਲ ਸੁਵਿਧਾ ਜਾਂਦਾ ਜ਼ਿਆਦਾ ਸੁਵਿਧਾ ਮੇਰੇ ਕੋਲ ਹੋਵੇ। ਤੁਸੀਂ ਗੱਡੀ ਮੰਨ ਲੋ ਏ ਏ ਸੀ ਮੰਨ ਲੋ, ਕੁਛ ਵੀ ਮੰਨ ਲੋ ਤੇ ਇਹ ਐ ਸਭ ਚੀਜ਼ਾਂ ਨਾ ਸ਼ਹਿਰ ਵੱਲ ਜ਼ਿਆਦਾ ਨੇ। ਪਿੰਡਾਂ ਵਾਲਾ ਚੀਜ਼ਾਂ ਬਹੁਤ ਘੱਟ ਨੇ ਗਰਮੀ ਕਿਸੇ ਨੂੰ ਗਰਮੀ ਲੱਗਦੀ ਹੈ, ਜਾ ਕੇ ਪੇੜਾਂ ਕੋਲ ਬੈਠ ਜਾਂਦੇ ਆ।
ਵੀ ਆਈ ਸਿਸਟਮ ਸੀ ਉਹਨਾਂ ਪਿੱਛੇ ਕਈ ਅ ਤਿੰਨ ਚਾਰ ਫੈਕਟਰੀਆਂ ਪੈਂਦੀਆਂ ਸੀ।
ਹਾਂ।
ਸਾਰੇ ਅ ਕਾਰਨ ਬੰਦ ਕਰਈ ਏ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਧੂੰਆਂ
ਬਿਲਕੁਲ ਦੇਖੋ ਉਹਨਾਂ ਦਾ ਕੀ ਕੰਮ ਹੈ ਉਹ ਤੇ ਬਿਲਕੁਲ- ਬਿਲਕੁਲ ਦੇਖੋ ਉਹ ਤਾਂ ਆਪਣਾ ਕੰਮ ਕਰਕੇ ਚਲੇ ਜਾਂਦੇ ਆਂ। ਭੁਗਤਣਾ ਵਾਸਤੇ ਕੋਣ ਐ ਹੁੰਦੀ ਆਮ ਜਨਤਾ, ਜੋ ਉਦੇ ਆਸ ਪਾਸ ਰਹਿੰਦੀ ਹੈ।
ਉਹ ਤੇ ਹੈ ਹੀ ਹੈ ਜੀ ਕਿਉੰਕਿ ਸਾਰੀ ਆਪਣੀ ਕੇਅਰ ਤੇ ਆਪਣੇ ਕੋਲ
ਹਾਂ ਹਰ ਕਿਸੇ ਨੂੰ ਆਪਣਾ ਹੁੰਦਾ ਨਾ ਕਿ ਅਸੀਂ- ਅਸੀਂ ਇਹ ਠੀਕ ਰਹੀਏ। ਦੂਜਾ ਜੋ ਮਰਜ਼ੀ ਕਰੇ
ਹਾਂਜੀ।
ਉਹੀ ਤਾਂ ਉਹ ਦੇਖੋ ਆਪਣਾ ਕੰਮ ਨਿਕਾਲ ਲਿਆ ਨਾ ਬਸ ਉਹਨੇ ਆਪਣਾ ਕੰਮ ਨਿਕਾਲ ਲਿਆ ਕੰਮ ਖਤਮ ਕਰਤਾ ਤੁਹਾਨੂੰ ਫਿਰ ਨੁਕਸਾਨ ਹੋ ਰਿਹਾ। ਫ਼ਾਇਦਾ ਹੁੰਦਾ ਪਯਾ ਐ, ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਉਹਨਾਂ ਨੂੰ ਕੋਈ ਮਤਲਬ ਨਈ, ਉਹ ਨੇ ਖਾਲੀ ਆਪਣਾ ਕੰਮ ਨਿਕ ਨਿਕਲਵਾਉਣਾ ਦੇਖੋ ਪੋਲਿਊਸ਼ਨ ਦਾ ਵੀ ਇਹ ਹਾਲ ਹੈਗਾ ਅਸੀਂ ਦੇਖੀਏ ਨਾ, ਦੇਖ ਬਾਹਰ ਖਾਣ ਪੀਣ ਦਾ ਵੀ ਈਉ ਹਾਲ ਹੈ। ਅਸੀਂ ਕੋਈ ਫਾਸਟ ਫੂਡ ਵਗੈਰਾ ਲੈਂਦੇ ਨਈ ਆ, ਉਹਦੇ ਵੀ ਕਿੰਨੀ ਜ਼ਿਆਦਾ ਗੰਦਗੀ ਹੁੰਦੀ ਸੀ ਖੁਦ ਦੇਖ ਉਹ ਵੀ ਮਤਲਬ ਇੰਨਜੈਕਸ਼ਨ ਜੈਸੇ ਨੇਚਰ ਅਸੀਂ ਗੱਲ ਕਰੀਏ ਕਈ- ਕਈ ਲੋਕ ਐਸੇ ਵੀ ਨੇ ਇਹ ਸਬਜ਼ੀ ਹੈ, ਫਰੂਟ ਹੈ। ਇੰਨਜੈਕਸ਼ਨ ਲਗਾਇਆ ਉਹਨੂੰ ਵੱਡਾ ਕਰਤਾ ਫਿਰ ਬਾਜ਼ਾਰ ਇਚ ਲੈ ਆਏ।
ਹਾਂਜੀ ਹੁਣ ਅ ਅੱਧੇ ਰੇਹੜੀਆਂ ਵਾਲੇ ਕੀ ਕਰਦੇ ਨੇ ਜਿਹੜੇ ਰੈਸਟੋਰੈਂਟ ਵਗੈਰਾ 'ਚ ਤੇਲ ਯੂਜ ਹੁੰਦਾ ਇੱਕ ਵਾਰ ਵੱਡੇ ਰੈਸਟੋਰੈਂਟ ਵਗੈਰਾ ਚ ਉਹਹੀ ਤੇਲ ਉਹਨਾਂ ਤੋਂ ਗੱਲਾਂ ਕੀਤੀਆਂ ਹੁੰਦੀਆਂ ਉਹਨਾਂ ਤੋਂ ਖਰੀਦ ਲੈਂਦੇ ਨੇ ਫਿਰ ਉਹੀ ਸਾਨੂੰ ਬਾਦ ਚ ਉਹਦੇ 'ਚ ਬਣਾ -ਬਣਾ ਕੇ ਦਿੰਦੇ ਨੇ।
ਬਿਲਕੁਲ -ਬਿਲਕੁਲ ਤੁਸੀਂ ਵੀ ਦੇਖਿਆ ਹੈਗਾ ਸਬਜ਼ੀ ਵਗੈਰਾ ਜੋ ਹੁੰਦੀ ਹੈ ਉਹਨੂੰ ਇੰਨਜੈਕਸ਼ਨ ਲਾ ਕੇ ਵੱਡਾ ਕਰ ਦਿੰਦੇ ਨੇ। ਉਹ ਖੁਦ ਤੇ ਖਾਂਦੇ ਨੀ, ਲੇਕਿਨ ਸਾਨੂੰ ਖਾਣੀ ਪੈਂਦੀ ਆ ਸਾਨੂੰ ਨੁਕਸਾਨ ਕਰਦੀ ਤਾਂ ਸਾਨੂੰ ਥੋੜੀ ਪਤਾ ਫਿਰ ਉਹਨੇ ਅੱਛੀ ਮਤਲਬ ਸਹੀ ਤਰ੍ਹਾਂ ਉਈਏ ਜਾ ਉਹਨਾਂ ਨੇ ਦੱਸ
ਹਾਂਜੀ, ਹੋਰ ਇੱਕ ਹੀ ਕੱਪੜਾ ਜੀ ਜਿਹਦੇ ਨਾਲ ਹੱਥ ਪੂੰਜਦੇ ਨੇ ਕਦੀ ਇੱਧਰ ਮਾਰ ਰਹੇ ਨੇ ਕਦੀ ਉੱਧਰ ਮਾਰ ਰਹੇ ਨੇ
ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਹ ਚੀਜ਼ ਹੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇੱਕ ਨਾ ਇੱਕ ਚੀਜ਼ ਲੇਕਨ ਠੀਕ ਵੀ ਹੈ ਡਿਸਪੋਜਲ ਸਿਸਟਮ ਸਹੀ ਹੈ ਪਰ ਜ਼ਿਆਦਾ ਐ ਪਹਿਲੇ ਡਿਸਪੋਜ਼ਲ ਘੱਟ ਯੂਜ ਕਰਦੇ ਸੀ ਨਾ ਪਹਿਲਾਂ ਤੇ ਪਲਾਸਟਿਕ ਦੀ ਪਲੇਟ ਉਹੀ ਉਹੀ ਯੂਜ ਕੀਤੀ ਧੋ ਕੇ ਉਹੀ ਦੂਸਰੇ ਨੂੰ ਪਾ ਕੇ ਦੇ ਤੀ
ਬਸ ਸਭ ਤੋਂ ਵਧੀਆ ਤੇ ਸਿਸਟਮ ਐ ਹੀ ਹੈਗਾ ਕਿ ਆਪਣੇ ਘਰ ਲਿਆਓ। ਥੋੜ੍ਹਾ ਬਣਾਓ, ਵਧੀਆ ਬਣਾਓ।
ਹੱਲ ਬਿਲਕੁਲ ਬਿਲਕੁਲ ਸਹੀ ਗੱਲ ਹੈ, ਐਚਲੀ ਆਪਣੇ ਘਰ ਦੇਖੋ ਮਿਲਾਵਟ ਵੀ ਨੀ ਹੁੰਦੀ ਨਵੇਂ ਫਰੈਸ਼ ਬਣਦਾ। ਉਹ ਸਾਨੂੰ ਪਤਾ ਹੁੰਦਾ ਸੀ ਅਸੀਂ ਕਿਤਨਾ ਸਫ਼ਾਈ ਨਾਲ ਬਣਾਇਆ।
ਹਾਂਜੀ ਬਸ ਅੱਜ ਕੱਲ੍ਹ ਥੋੜ੍ਹੀ ਜਿਹੀ ਆਲਸ ਮਾਰ ਜਾਂਦਾ ਸਾਰਿਆਂ ਨੂੰ
ਬਿਲਕੁਲ -ਬਿਲੁਕੁਲ ਗਰਮੀ ਵੀ ਤਾਂ ਇਤਨੀ ਜ਼ਿਆਦਾ ਹੈ ਨਾ ਦੇਖੋ, ਹੁਣ ਜੋ ਬੰਦਾ ਕਿਚਨ 'ਚ' ਕੰਮ ਕਰਦਾ ਕੰਮ ਚ ਲੱਗਦਾ ਕਈ ਰਹਿ ਜਾਂਦੈਂ।
ਹਾਂਜੀ -ਹਾਂਜੀ ਉਹਨਾ ਈ ਇਹ ਵਿੱਚ ਆਵਾ ਘਾਰ ਥੋੜਾ ਸਮਾਨ ਲਿਆ ਕੇ ਰੱਖਿਆ ਸੀ, ਮੈਂ ਕਿਹਾ ਚੱਲ ਖੁਦ ਟਰਾਈ ਕਰਾਂਗੇ ਬਣਾ ਕੇ। ਐਵੇਂ ਪਿਆ ਰਹਿ ਗਿਆ, ਬਾਕੀ ਬਣਾਇਆ ਹੀ ਨਹੀਂ। ਬਸ ਟਾਈਮ ਨੀ ਲੱਗਦਾ ਤੇ ਮਨ ਹੀ ਨੀ ਹੋਇਆ ਕਦੀ।
ਉਹ ਤਾਂ ਹੈ ਹੀ, ਲੇਕਿਨ ਪਤਾ ਘਰ ਦਾ ਜੋ ਫਾਸਟ ਫੂਡ ਬਣਦਾ ਨਾ, ਉਹ ਸੱਚੀ ਬਜਾਰ ਨਾਲੋਂ ਬਹੁਤ ਸਵਾਦ ਬਣਦਾ।
ਹਾਂਜੀ ਕਾਫ਼ੀ ਉਹ ਹੁੰਦਾ, ਬਾਕੀ ਥੋੜਾ ਬਹੁਤਾ ਤਾਂ ਚਲੋ ਉੱਤੇ ਨੀਚੇ ਰਹਿ ਜਾਂਦੀਏ, ਕਿਉਂਕਿ ਸਾਨੂੰ ਹੁਣ ਇਨਾ ਪ੍ਰੋਪਰ ਨੀ ਪਤਾ ਕਿੰਨਾ ਨਮਕ ਪਏਗਾ ਕੋਈ
ਉਹ ਤੇ ਆਪਾਂ ਟੇਸਟ ਕਰ ਸਕਦੇ ਹਾਂ, ਨਾ ਉਹ ਤੇ ਅਸੀਂ ਟੇਸਟ ਕਰਕੇ ਬਣਾ ਸਕਦੇ ਹਾਂ। ਜਿਮੇਂ -ਜਿਮੇਂ ਬਣਾ ਲੈਨੇ ਆ ਐਕਸਪੀਰੀਅੰਸ ਆ ਜਾਂਦਾ, ਲੇਕਿਨ ਬਣਦਾ ਬਹੁਤ ਟੈਸਟੀ ਘਰ ਦਾ ਫਾਸਟ ਫੂਡ ਯ ਮੈਨੂੰ
ਇੱਕ- ਇੱਕ ਉਹ ਆਉਂਦੀ ਸਾਨੂੰ
ਆਪਾਂ ਸੋਚਨਾ ਕਦੀ- ਕਦੀ ਘਰ ਹੀ ਬਣਾ ਲੈਨੇ ਹਾਂ, ਕਦੀ -ਕਦੀ ਬਜ਼ਾਰੋਂ ਮੰਗਵਾ ਲੈਂਨੇ ਹਾਂ। ਕਿ ਬਾਜ਼ਾਰ ਮਿਲਾਵਟ ਇਤਨੀ ਜ਼ਿਆਦਾ ਹੁੰਦੀ ਏ।
ਬਸ, ਆਪਾਂ ਤਾਂ ਬਾਹਰੋਂ ਜ਼ਿਆਦਾਤਰ ਰੋਟੀ ਹੀ ਮੰਗਾਈ ਦੀ ਏ, ਰੋਟੀ ਮੰਗ ਆਲੀ ਓ ਖਾਲੀ, ਫਾਸਟ ਫੂਡ ਤੇ ਜ਼ਿਆਦਾਤਰ ਘਰ ਹੀ ਬਣਾਨੇ ਆ ਜੀ।
ਬਿਲਕੁਲ -ਬਿਲਕੁਲ ਸਹੀ ਹੈ, ਐਸੇ ਏ ਹੋਣਾ ਚਾਹੀਦਾ ਦੇਖੋ, ਸਾਡੀ ਆਪਣੀ ਹੈਲਥ ਨਾਲ
ਤੇ ਬਾਹਰ ਜਾ ਕੇ ਸੂਪ ਵਗੈਰਾ ਪੀ ਲਏ, ਕਿਉਂਕਿ ਉਹ ਤਾਂ ਘਰ ਬਣਦਾ ਨੀ।
ਬਿਲਕੁਲ- ਬਿਲਕੁਲ। ਦੇਖੋ, ਸਾਡੀ ਆਪਣੀ ਹੈਲਥ ਸਾਡੇ ਆਪਣੇ ਹੱਥ ਚ ਹੁੰਦੀ ਹੈ। ਅਸੀਂ ਆਪਣੀ ਹੈਲਥ ਨੂੰ ਕਿੱਦਾਂ ਟਰੀਟ ਕਰਦੇ ਹਾਂ।
ਹਾਂਜੀ।
ਅੱਛਾ ਟ੍ਰੀਟ ਕਰਦੇ ਆ, ਕੈਸਾ ਟ੍ਰੀਟ ਕਰਨੇ ਆ, ਵੈਸੇ ਬਾਹਰ ਤੋਂ ਜ਼ਿਆਦਾ ਖਾਵਾ ਸਾਡੀ ਹੈਲਥ ਖਰਾਬ ਹੋ ਜਾਏਗੀ। ਅਗਰ ਅਸੀਂ ਘਰ ਦਾ ਖਾਵਾਂਗੇ ਸਾਡੀ ਹੈਲਥ ਅੱਛੀ ਰਹੇਗੀ।
ਬਿਲਕੁਲ, ਉਹੀ ਤਾ ਕਹਿ ਰਹੇਂ ਨਾ ਪੰਦਰਾਂ ਸਬਦ। ਸਬਜ਼ੀਆਂ ਹੁੰਦੀਆਂ, ਸਬਜ਼ੀ ਇੰਡੈਸ਼ਨ ਲਾ ਕੇ ਵੱਡਾ ਕਰ ਦਿੰਦਾ ਨੇ, ਫਿਰ ਇਨਫੈਕਸ਼ਨ ਈ ਤੇ ਫੈਲੇਗਾ ਇਨਸਾਨ ਦੇ ਢਿੱਡਾਂ 'ਚ'। ਪੇਟ ਦੀ ਇਨਫੈਕਸ਼ਨ ਫਿਰ ਹੁੰਦਾ ਈ ਏ। ਅਗਰ ਨੈਚਰ ਤਰੀਕੇ ਨਾਲ ਪਕਾਉਣਗੇ ਤਾਂ ਇਨਫੈਕਸ਼ਨ ਨਹੀਂ ਫੈਲੇਗਾ, ਲੇਕਿਨ ਨੈਚਰ ਤਰੀਕੇ ਨਾਲ ਪਕਾਏ ਨਹੀਂ ਜ ਸਬਜੀਆਂ ਨੂੰ, ਫਰੂਟਸ ਨੂੰ, ਕਿਸੇ ਨੂੰ ਨਹੀਂ ਪਕਾ ਰਹੇਂ।
ਨਾ ਸਬਜ਼ੀਆਂ ਨੂੰ ਧੋਂਦੇ ਨਾ ਕੁਛ ਐਵੇ ਲੈ ਕੱਟਤੀਆਂ। ਵਿੱਚ ਹੀ ਉਹ ਕਦੇ ਕਿਸੇ ਚ ਕੀੜਾ ਜਾ ਰਿਹਾ, ਕਿਦੇ ਚ ਕੁਛ ਨਹੀਂ ਹੈ।
ਹੁਣ ਅਸੀਂ ਘਰ ਕੁੰਝ ਵੀ ਬਣਾਨੇਆਂ, ਪਹਿਲਾਂ ਦਸ ਬਾਰ ਧੋਨੇਆਂ ਸਬਜ਼ੀ ਹੋਏ ਚਾਵਲ ਹੋਣ ਕੁਛ ਵੀ ਹੋਣ। ਧੋਨੇ ਹਾਂ ਉਹਨੂੰ ਫੇਰ ਪਕਾਨੇ ਆਂ, ਬਜਾਰ ਵਾਲੇ ਇਦਾ ਬਣਾ ਦਿੰਦੇ ਹੋਣਗੇ। ਸਾਨੂੰ ਕੀ ਪਤਾ ਅਸੀਂ ਕਦੇ ਦੇਖਿਆ ਹੀ ਨੀ ਬਣਾਉਂਦੇ ਹੋਏ।
ਹਾਂਜੀ- ਹਾਂਜੀ ਆਪਣਾ ਘਰ ਬਣਾ ਰਹੇ ਆ, ਸਾਰੀ ਚੀਜ਼ਾਂ ਇਕਦਮ ਪਰਫੈਕਟ ਹੁੰਦੀਆਂ।
ਬਿਲਕੁਲ ਸਫ਼ਾਈ ਨਾਲ ਬਣਾਨੇ ਆਂ ਨਾਲੇ ਕੀ ਸਨ। ਧਿਆਨ ਨਾਲ਼ ਦੱਸੀ ਕੀ-ਕੀ ਪਾਇਆ ਕਿੰਨ- ਕਿੰਨਾ ਪਾਇਆ ਵਾਸ਼ ਕਰਨੇ ਆ। ਅੱਛੇ ਸਮਾਨ ਨੂੰ ਫਿਰ ਬਣਾਦੇ ਹਾਂ, ਤਾਂ ਲੇਕਿਨ ਬਜ਼ਾਰ ਵਾਲੇ ਵਾਸ਼ ਵੀ ਨੀ ਕਰਦੇ ਮੈਨੂੰ ਲੱਗਦਾ ਏਦਾਂ ਹੀ ਬਣਾ ਦਿੰਦੇ ਨੇ।
ਹਾਂਜੀ ਕਿਉਂਕਿ ਉਹਨਾਂ ਨੂੰ ਹੈ ਜਲਦੀ ਦਾ ਕੰਮ ਸਾਰਿਆਂ ਨੂੰ।
ਜਲਦੀ ਦਾ ਕੰਮ ਕਰਦੀ ਹੈ, ਉਹਨੂੰ ਇਹ ਹੁੰਦਾ ਉਹਨਾਂ ਦਾ ਮਤਲਬ ਕਿ ਉਹਨੂੰ ਪਕਾਨਾ ਉਹਨਾਂ ਨੇ ਜੋ ਪਕਾਇਆ ਵੇਚਿਆ ਬਸ। ਇਨਕਮ ਆ ਗਈ ਛੁੱਟੀ, ਕਿਸੇ ਨੂੰ ਹੈਲਥ ਦਾ ਮਤਲਬ ਨਹੀਂ ਐ।
ਹਾਂਜੀ।
ਦੀ ਹੈਲਥ ਕੈਸੀ ਹੋ ਰਹੀ ਹੈ ਕੈਸੀ ਨੀ ਹੋ ਰਹੀ। ਉਹਨੂੰ ਬਸ ਆਪਣਾ ਮਕਾਇਆ, ਵੇਚਿਆ, ਛੁੱਟੀ ਉਹ ਉਹਨਾ ਦਾ ਕੰਮ ਖ਼ਤਮ ਇੱਥੇ ਹੀ।
ਹੁਣ ਇੱਕ ਹੈਗਾ ਸਾਡਾ ਇਹ। ਜਵੇ ਕੋਈ ਜਾਣਕਾਰੀ ਸੀ।
ਹੂੰ ਹੂੰ ਹੂੰ ਹੂੰ।
ਓਨੂੰ ਜਦੋਂ ਆਪਾਂ ਬਣਾਂਦੇ ਹੋਏ ਵੇਖੇਆ ਅਪਨਾ ਓਨੇ ਏੰਝ ਸਾਫ਼ ਸਫ਼ਾਈ ਨਾਲ ਬਣਾਏਆ ਦੂਜਾ ਨੂੰ ਐਵੇਂ ਫਟਾਫਟ ਭੋਰ ਕੇ ਦੇਤਾ ਕੁਛ ਵੀ।
ਬਿਲਕੁਲ ਦੇਖੋ ਓਈ ਤਾਂ ਹੁੰਦੈ। ਓਈ ਤਾਂ ਫ਼ਰਕ ਪੈਂਦਾ ਨਾ ਦੇਖੋ ਮੈਂ ਦਸੀ ਸਾਡੇ ਅ ਪੜੋਸ ਪੈਲਾਂ ਜ ਅਸੀਂ ਰੈਂਦੇ ਸੀ ਨਾ ਓਥੇ ਸਾਡੇ ਨਾਲ ਸਮੋਸੇ ਵਾਲਾ ਰੈਂਦਾ ਸੀ ਮਤਲਬ ਓ ਸਮੋਸੇ ਬਨਾਂਦੇ ਸੀ। ਤੇ ਸਬ ਓਨੂੰ ਸਮੋਸੇ ਵਾਲਾ ਈ ਕੈਂਦੇ ਸੀ ਤੇ ਓ ਨਾ ਸਮੋਸੇ ਬਨਾਂਦੇ ਸੀ। ਅਸੀ ਓਨੂੰ ਇੱਕ ਵਾਰ ਆਟਾ ਗੁੰਨਦੇ ਵੇਖੇਆ ਅਪਨੇ ਪੈਰ ਨਾਲ ਆਟਾ ਗੁਨਦੇ ਪੇ ਸੀ।
ਅੱਛਾ ਜੀ।
ਤਾਂਦਾ ਨਾ ਇੰਨਾ ਮਨ ਖ਼ਰਾਬ ਹੋਏਆ ਬਾਰ ਦੇ ਖਾਣੇ ਤੋਂ ਮਤਲਬ ਬੋਹਤ ਜਾਦਾ। ਓ ਅਪਨੇ ਪੈਰ ਨਾਲ ਆਟਾ-ਉੂਟਾ ਗੁੰਨ ਕੇ ਮਤਲਬ ਏਦਾਂ ਈ ਪੈਰ ਨਾਲ ਆਟਾ ਗੁੰਨੇਆ ਓ ਕੈਂਦਾ ਆਟਾ ਅਸੀ ਗੁੰਨਨੇ ਈ ਪੈਰ ਨਾਲ ਆ। ਮੈਂ ਕੇਆ ਅਸੀ ਅਈਓ ਖਾਨੇ ਆਂ ਓਈ
ਹੂੰ, ਹਾਂਜੀ।
ਹੁਨ ਅਸੀ ਘਰ ਚੀਜ਼ ਬਨਾਨੇ ਆਂ ਅਸੀ ਅਪ ਅਪਣੇ ਹੈਂਡ ਵੀ ਕਿੰਨੀ ਵਾਰ ਵਾਸ਼ ਕਰਨੇ ਆਂ।
ਹਾਂਜੀ।
ਦੋ ਪਲ ਬਨਾਨ ਤੋਂ ਪੈਲੇ ਬਣਾਨ ਦੇ ਵਿੱਚ ਵਿੱਚ ਹੱਥ ਧੋ ਲੈਂਨੇ ਆਂ। ਅ ਮੈਨੂੰ ਤੇ ਬੜੀ ਆਦਤ ਏਪਤਾ ਨੀ ਮੈਂ ਕਰੋਟੀ ਬਣਾਵਾਂਗੀ ਨਾ ਮੈਂ ਦੋ ਦੋ ਮਿਂ ਪਰ ਹੱਥ ਧੋਂਦੀ ਰਾਂਗੀ ਵਾਰ-ਵਾਰ ਵਾਰ-ਵਾਰ
ਚਾਰ ਵਾਰੀ ਥਤੈ ਹੱਥ ਧੋਂਦੀ ਰਾਂਗੀ ਸਬਜੀ ਬਨਾਂਦੇ-ਬਨਾਂਦੇ।
ਹਾਂਜੀ ਮੇਰੀ ਭੈਣ ਵੀ ਏਦਾਂ ਦੀਏ ਛੋਟੀ ਭੈਣ ਏ ਜਿਹੜੀ ਓਨੂੰ ਸਫ਼ਾਈ ਦਾ ਐਨਾ ਓਏ ਮਤਲਬ ਮਾੜੀ ਜੀ ਵੀ ਗੰਦਗੀ ਕਿੱਥੇ ਹੋਏ ਨਾ ਓਥੇ ਬਾਰ-ਬਾਰ ਜਾਣਾ ਐ ਓਨੇ
ਹਾਂ, ਬਿਲਕੁਲ ਸਾਡੇ ਘਰ ਵੀ ਏਦਾਂ ਈ ਹੁੰਦਾ ਐ ਚਲੋ ਠੀਕ ਏ ਫਿਰ ਹੈ ਨਾ ਬਨ ਲਗਾਨੇ ਆ ਦੁਬਾਰਾ ਫੋਨ ਓਕੇ ਜੀ ਓਕੇ, ਸਤਿ ਸ੍ਰੀ ਅਕਾਲ।